ਮੋਬਾਇਲ ਦੱਸ ਹਾਂਜੀ ਈ ਸ਼ਸ਼ੀ ਕਾਲ ਜੀ ਈ ਹਾਂਜੀ ਈ ਵਧੀਆ ਜੀ ਵਧੀਆ ਤੁਹੀ ਸੁਣਾਓ
ਮੈਂ ਵਧੀਆ ਹੋਰ ਕੀ ਕਰ ਰੇ ਸੀ
ਬਸ ਬੈਠੇ ਏ
ਅੱਛਾ ਆ ਅੱਛਾ ਆ ਘਰ ਵਗੈਰਾ ਸਭ ਠੀਕ ਈ
ਜਿਵੇ ਦੁਕਾਨ ਫ੍ਰੀ ਹੋ ਜਾਏ ਦਾ ਤੇ ਹਾਂਜੀ ਈ ਹਾਂਜੀ ਈ ਸਭ ਵਧੀਆ ਗਾ ਜੀ
ਤੇ ਵੀਕ ਐਂਡ ਤੱਕ ਪੀ ਆਉਦਾ
ਹਾਂਜੀ ਈ ਹਾਂਜੀ ਈ ਹਾਂਜੀ ਈ ਬਾਕੀ ਕਦੀ ਕਦੀ ਈ ਘੁੰਮਣ ਫਿਰਨ ਚੱਲ ਜਾਏਦਾ ਕਦੀ ਕ੍ਰਿਕਟ ਵਗੈਰਾ ਖੇਡ ਲਈ ਦਾ ਐਵੇਂ ਟਾਮ ਸਪਿੰਡ ਹੋ ਜਾਂਦਾ ਚਲੋ ਇਹ
ਬਿਲਕੁਲ ਬਿਲਕੁਲ ਹੋਰ ਘਰ ਦਾ ਕਰਨਾ ਵੀ ਕੀ ਐ ਨਈ ਕਾਰ ਬਾਰ ਜਗ੍ਹਾ ਬਣਦਾ ਪਰ ਕਾਰ ਕਰੀਨ ਟਾਈਮ ਚਲਦਾ ਰਹਿੰਦਾ ਐ ਫੋਨ ਚਲਾਉਦੇ ਰਹੋ ਜਾਂ
ਹਾਂਜੀ ਈ ਹਾਂਜੀ ਈ ਬਸ ਆਹੀ ਐ ਘਰ ਬੈਠੇ ਏ ਫੋਨ ਚਲਾਈ ਜਾਓ, ਚਲਾਈ ਜਾਓ ਤੇ ਬਸ ਟਾਈਮ ਐਵੇਂ ਨਿਕਲਦਾ ਫਿਰ ਫੋਨ ਚਲਾ ਕੇ ਏਦਾਂ ਆ ਕਿ, ਤਿੰਨ-ਚਾਰ ਘੰਟੇ ਦਾ ਪਤਾ ਨਹੀ ਲੱਗਦਾ ਲੇਕਿਨ ਜੇ ਤੇ ਜੇ ਤੇ ਆਪਾਂ ਕੰਮ ਕਿਤੇ ਲੱਗੇ ਫਿਰ ਸੋਚਦੇ ਹਾਂ। ਯਾਰ ਹਾਲੇ ਅੱਧਾ ਘੰਟਾ ਇੱਕ ਘੰਟਾ ਹੋਇਆ ਇਨਾ ਹੀ ਟਾਈਮ ਹੋਇਆ। ਨਿਕਲਦੇ ਨੀ ਪਿਆ ਟਾਈਮ ਵੀ ਚੀਜ਼ਾਂ
ਹਾਂ ਬਿਲਕੁਲ ਬਿਲਕੁਲ ਅਗਰ ਵਿਹਲੇ ਹੋਵਾਂਗੇ ਨਾ ਫੋਨ ਅਗਰ ਲੈ ਬੈਠ ਗਏ ਆ ਤੁਸੀਂ ਮੈਂ ਕਹਨੀ ਅਗਰ ਵਿਹਲੇ ਵੀ ਨਹੀਂ ਉਹ ਨਾ ਫੋਨ ਲੈ ਕੇ ਬੈਹ ਗਏ ਉਹ ਤੇ ਅੱਦੇ ਕੰਟੇ ਦਾ ਪਤਾ ਨੀ ਕਿਥੇ ਗਿਆ ਅੱਦਾ ਆ ਕੇਨਟਾ ਆ
ਹਾਂਜੀ ਈ ਹਾਂਜੀ ਈ ਸਕੂਲ ਟਾਈਮ ਹਾਂਜੀ ਈ ਸਕੂਲ ਟਾਈਮ ਵੀ ਤੁਸੀਂ ਦੇਖਿਆ ਐ ਕੇਸਾਂ ਆ ਏਦਾਂ ਹੁੰਦਾ ਸੀਗਾ ਕੇ ਏ ਅਹ ਅੱਧੇ ਅੱਧੇ ਘੰਟੇ ਦਾ ਆ ਪੀਰੀਅਡ ਭਾਂਵੇ ਹੁੰਦਾ ਸੀ ਤੇ ਉਹ ਸੋਚਦੇ ਸੀ ਹਲੇ ਪੰਜ ਮਿੰਟ ਹੀ ਹੋਏ ਦਸ ਮਿੰਟ ਹੋਏ ਟਾਈਮ ਨੀ ਟਾਈਮ ਹੋ ਰਿਹਾ ਹੀ ਨਹੀਂ ਹੋਹਾ ਐਵੇਂ ਹੀ ਚੀਜਾ ਹੁੰਦੀਆ ਸੀ ਉਸ ਟਾਈਮ ਕਈ ਵਾਰੀ ਕਈ ਜਿਵੇ ਐ ਪੇ ਜਿ ਟੀਚਰ ਵਧੀਆ ਹੁੰਦੇ ਸੀਗੇ ਮੰਨ ਲਓ ਵਧੀਆ ਸੁਭਾਵ ਦੇ ਤੇ ਉਹਨਾਂ ਨਾ ਚਲੋ ਟਾਈਮ ਦਾ ਕੋਈ ਚੱਕਰ ਨੰਦੇ ਲੇਕਿਨ ਜ਼ਿਆਦਾ ਜਿਹੜੇ ਅੜਬ ਜਾਂ ਫਿਰ ਲੜ ਮਤਲਬ ਮਾਰਨ ਕੁੱਟਣ ਵਾਲੇ ਹੁੰਦੇ ਸੀ ਤੇ ਹਾਂ ਉਹਨਾਂ ਦਾ ਹੁੰਦਾ ਸੀ ਕੇ ਏ ਫਟਾਫਟ ਬਸ ਇਹਨਾਂ ਦਾ ਟਾਈਮ ਨਿਕਲ ਜੇ ਕਲਾਸ ਦਾ ਪਰ ਉਹ ਨਿਕਲਦਾ ਨੀ ਸੀ ਨਿਕਲਦਾ ਨਹੀਂ
ਬਿਲਕੁਲ ਬਿਲਕੁਲ ਸਹੀ ਗੱਲ ਐ ਸੋਚ ਟਾਈਮ ਨਿਕਲ ਜਾਏ ਜਾਂ ਮੈਡਮ ਵੀ ਅਬਸੈਂਟ ਹੋ ਜਾਏ
ਹਾਂਜੀ ਈ ਹਾਂਜੀ ਈ ਹਾਂਜੀ ਕਈ ਵਾਰੀ ਈ ਪਲਾਸ ਦੇ ਪੰਜ ਮਿੰਟ ਵੀ ਆਉਂ ਹੁੰਦੇ ਸੀ ਕਿਂ ਸਕ ਕੁੱਟਣ ਵਾਲੇ ਡੋਏ ਟੀਚਰ ਬੜੇ ਹੁੰਦੇ ਸੀਗੇ ਏ ਕੁੱਟਣ ਮਾਰਣ ਵਾਲੇ ਪਹਿਲੇ ਹੁਣ ਤੇ ਏ ਚੱਲੋ ਚੀਜ਼ਾਂ ਬੜੀ ਚੇਂਜ ਹੋ ਗਿਆਂ ਅਹ ਹਾ ਪਹਿਲੇ ਏ ਹਾਲੇ ਹਾਂਜੀ ਈ ਹਾਂਜੀ ਈ ਪਹਿਲੇ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਏ ਫੈਂਟੀ ਈ ਉਨਾਂ ਦੀ ਇਕਠ ਬਰਾਬਰ ਈ ਚੜ੍ਹਦੇ ਸੀ ਭਾਵੇ ਕੁੜੀਆਂ ਨੂੰ ਚਪੇੜਾ ਚਪੂੜਾ ਲਾ ਲੈਂਦੇ ਹੁੰਦੇ ਸੀ ਮੁੰਡਿਆਂ ਨੂੰ ਲੱਤਾ ਮੁਕੇ ਵੀ ਮਾਰ ਦੇ ਐਵੇ ਦਾ ਟਾਈਮ ਵੀ ਸੀ ਗਾ
ਸਹੀ ਗੱਲ ਐ ਬਿਲਕੁਲ ਸਹੀ ਗੱਲ ਐ ਪਹਿਲਾਂ ਪਹਿਲਾਂ ਉਹ ਜ਼ਿਆਦਾ ਹੁੰਦਾ ਸੀ ਨਾ ਮਾਰ ਮਤਲਬ ਮਾਰਿਆ ਬੱਚੇ ਨੂੰ ਤੇ ਨੋਰਮਲ ਸੀ ਪੇਰੈਂਟਸ ਵੀ ਕਹਿੰਦਾ ਸਾਡੇ ਬੱਚੇ ਨੂੰ ਮਾਰੋ ਓ ਨਹੀ ਪੜ੍ਹਾਈ ਕਰਦਾ ਮਾਰੋ ਓ ਇਹਨੂੰ ਮਾਰੋ ਹੁਣ ਪੇਰੈਂਟਸ ਨੀ ਬੋਲਦੇ ਏ
ਕਹਿੰਦੇ ਕੁੱਟੋ ਕੋਈ ਗੱਲ ਨੀ ਤੁਸੀਂ ਬਸ ਇਹਨੂੰ ਸੁਧਾਰੋ ਬਸ ਪੜ੍ਹਾਈ ਪੜੂਈ ਕਰੇ ਬਸ ਇਹਨਾਂ
ਕੂਲੋ ਕੁੱਟ ਕੇ ਆਇਐ।
ਹੁਨ ਤੇ ਕਾਫ਼ੀ ਫ਼ਰਕ ਹੋ ਗਿਆ ਹੁਨ ਤੇ ਮਾੜਾ ਜਿਆ ਕਿਸੇ ਨੇ ਹੱਥ ਵੀ ਲਾਇਆ ਹੋਏ ਮਾੜਾ ਤੇ ਉਂਗਲ ਵੀ ਕਿਤੇ ਮੂੰਹ ਤੇ ਛਪੀ ਹੋਏ ਤੇ ਬਸ ਘਰ ਅ ਤੋ ਪੋਂਚ ਜਾਂਦੇ ਨੇ ਪੇਰੈਂਟਸ ਕੀ ਵੀ ਹਾਂ ਤੁਸੀ ਕਰ ਤੇ ਕਿਉਂ ਦਿੱਤਾ ਐਵੇਂ ਕਿਉਂ ਕੀਤਾ ਜੀ?
ਪੈਲੇ ਨਾਲ ਕਾਫੀ ਪੈਲੇ ਤੋ ਕਾਫ਼ੀ ਚੇਂਜਿਸ ਹੋ ਗਏ ਨੇ ਪੈਲੇ ਤਾਂ ਨੋਰਮਲ ਸੀ ਬੱਚੇ ਨੂੰ ਮਾਰਤਾ ਤੇ ਐ ਨੋਰਮਲ ਏ ਡਾਂਟ ਤਾ ਨੋਰਮਲ ਐ। ਔਰ ਹੁਨ ਤੇ ਅਗਰ ਡਾਂਟਦੇ ਸੀ ਡਾਂਟਨਾ ਇਨਫ ਇਸ ਲੀ ਇਸ ਤੋਂ ਜਆਦਾ ਬੱਚੇ ਨੂੰ ਕੁਛ ਕਰ ਨੀ ਸਕਦੇ।
ਹਾਂਜੀ, ਏ ਸੀ ਤੁਸੀ ਹਾਂਜੀ ਇਸ ਤੁਸੀ ਆ ਵੀ ਦੇਖਿਆ ਹੋਏਗਾ ਜਿਵੇਂ ਹੁਨ ਆਪਨਾ ਅ ਲੋਕ ਡਾਊਨ ਤੋ ਸ਼ੁਰੂ ਕਰੀਏ ਆਪਾਂ ਤੇ ਲੋਕ ਜਿਵੇਂ ਕਿੰਨਾ ਅ ਜਿੱਦਾਂ ਫਿਜੀਕਲ ਤੋ ਓਨ ਲਾਈਨਸ ਕਾਫੀ ਆ ਗਿਆ ਸੀ ਓਫ ਓਫ ਲਾਈਨ ਤੋ ਔਨਲਾਈਨ ਕਾਫੀ ਚੀਜਾਂ ਹੋ ਗੀਆਂ ਸੀ ਹਾਂਜੀ ਤੇ ਉਸ ਚ ਐਵੇਂ ਸੀਗਾ ਦੇਖੋ ਤੁਸੀ ਵੇਖਿਆ ਹੋਏ ਏ ਚੀਜ਼ ਕਿ ਅ ਆਪਣਾ ਕਈ ਤਾਂ ਮਾਤਾ ਪਿਤਾ ਸੀਗੇ ਤੇ ਓ ਕਈ ਤੇ ਆਪਣੇ ਇਨਕਮ ਵੱਲੋਂ ਠੀਕ ਸੀ ਵਧੀਆ ਇਨਕਮ ਸੀ ਕਈਆਂ ਦੀ ਲੇਕਿਨ ਜਿਨਾਂ ਦੀ ਨਈ ਸੀ ਤੇ ਉਸ ਟਾਈਮ ਸਭ ਦੇ ਕੰਪਲਸਰੀ ਕਰਤਾ ਸੀ ਕਿ ਬਈ ਫੋਨ ਲੈ ਕੇ ਦੋ ਬੱਚਿਆਂ ਨੂੰ ਤੇ ਔਨਲਾਈਨ ਕਲਾਸਾਂ ਲਵਾਉਣੀਆ ਜਿਨਾਂ ਕੋਲ ਨਈ ਸੀ ਉਨਾਂ ਨੂੰ ਵੀ ਲੈ ਕੇ ਦਿੱਤੇ ਤੇ ਕਈ ਜੇੜੇ ਨਈ। ਲੈ ਪਾ ਸਕਦੇ ਸੀਗੇ ਫੋਨ ਤੇ ਓਨਾਂ ਨੇ ਵੀ ਮਜਬੂਰਨ ਕਾਫ਼ੀ ਪੈਸਾ ਆਪਣਾ ਮਿਹਨਤ ਨਾਲ ਕੱਠਾ ਕਰ ਕਰਕੇ ਕਿਸੇ ਤਰੀਕੇ ਨਾਲ ਬੱਚਿਆਂ ਨੂੰ ਫੋਨ ਦਵਾਏ। ਕਈਆਂ ਨੇ ਲੋਨ ਲੈ ਕੇ ਦਵਾਏ ਯਾ ਕੁਛ ਵੀ ਜਿਵੇਂ ਵੀ ਪਰ ਫਿਰ ਬੱਚੇ ਕਈ ਚਲੋ ਕਈਆਂ ਨੇ ਤੇ ਅ ਵਧੀਆ ਕੀਤਾ ਆਪਨੇ ਬੱਚੇ ਪੜ੍ਹ ਪੜ੍ਹ ਲਿਖ ਗਏ ਨੇ ਵਧੀਆ ਲੇਕਿਨ ਕਈ ਜੇੜੇ ਮਜੇ ਲਈ ਲਏ ਫੋਨ ਉਨਾਂ ਨੇ ਆ ਚੀਜ ਨੀ ਦੇਖੀ ਕੀ ਵੀ ਸਾਡੇ ਮਾਂ ਪਿਓ ਨੇ ਸਾਨੂੰ ਕਿਵੇਂ ਲੈ ਕੇ ਦਿੱਤੀ ਚੀਜ ਯਾ ਜਿੱਦਾਂ ਵੀ ਐ। ਹਾਂ, ਆ ਚੀਜਾਂ ਏ ਬਈ
ਔਨਲਾਈਨ ਓਈ ਨਾ ਜਦੋ, ਜਿਸ ਟੈਮ ਕੋਵਿਡ ਲਗਿਆ ਫਿਰ ਤਾ ਕਾਫੀ ਸਾਰਾ ਕੰਮ ਈ ਔਨਲਾਈਨ ਹੋ ਗਿਆ ਸੀ ਸਟੱਡੀ ਵਰਕ ਫਰੋਮ ਹੋਮ ਸ਼ੁਰੂ ਹੋ ਗਿਆ ਸੀ ਜੋ ਲੋਕ ਆਫਿਸ ਵਗੈਰਾ ਜਾਂਦੇ ਸੀ ਓ ਘਰ ਬੈਠੇ ਕੰਮ ਕਰ ਲੈਂਦੇ ਸੀ ਲੇਕਿਨ ਜੋ ਲੋਕ, ਜੋ ਲੋਕ ਡੇਲੀ ਕਮਾਣ ਖਾਣ ਵਾਲੇ ਸੀ ਉਨਾ ਤੇ ਬੌਤ ਜ਼ਿਆਦਾ ਪ੍ਰੈਸ਼ਰ ਪਿਆ ਸੀ ਇਸ ਚੀਜ ਦਾ ਜੋ ਲੋਕ ਰੋਜ ਕੰਮ ਤੇ ਜਾਣ ਵਾਲੇ ਆ ਰੋਜ਼ ਕੰਮ ਤੇ ਜਾਣ ਵਾਲੇ ਓਨਾਂ ਤੇ ਨਾ ਬੌਤ ਈ ਤਦਕੀ ਓ ਸਾਰੇ ਕੰਮ ਤੇ ਬੰਦ ਹੋਗੇ ਜਦੋ ਉਨੂੰ ਕੰਮ ਐਸੇ ਨੇ ਮਜ਼ਦੂਰੀ ਵਾਲੇ ਕਿ ਤੁਸੀ ਓਨਲਾਈਨ ਕਰ ਈ ਨੀ ਸਕਦੇ ਐ ਚੀਜ ਐ ਹੋ ਈ ਨੀ ਸਕਦੀ ਉਂਜ ਸਟੱਡੀ ਰਿਲੇਟ ਕੰਮ ਏ ਤਾ ਤੁਸੀ ਔਨਲਾਈਨ ਕਰ ਸਕਦੇ ਔਫਿਸ ਜਾ ਕੇ ਤੁਸੀ ਔਫਿਸ ਓਂ ਆਪਨਾ ਘਰੋਂ ਕਰ ਸਕਦੇ ਓ ਲੇਕਿਨ ਹਾਂ ਓ ਤੇ ਚਲੇ ਗਏ, ਹਾਂ। ਔਰ ਜੋ ਲੋਕ ਵਿਚਾਰੇ ਮਜਦੂਰ ਸੀ ਔਰ ਵੈਸੇ ਕੰਮ ਕਰਨ ਵਾਲੇ ਸੀ ਕਾਰਖਾਨਿਆਂ ਚ ਫ ਵੈਸੇ ਓਨਾ ਦੀਆ ਐ ਚੀਜ਼ਾਂ ਕਾਫੀ ਜਆਦਾ ਪ੍ਰੈਸ਼ਰ ਵਾਈਜ਼ ਹੋ ਗੀਆ।
ਉਸ ਟੈਮ ਫੋਰਮਲਿਟੀ ਸੀ ਕਿ ਵੀ ਹਾਂ ਫੋਨ ਲੈ ਕੇ ਦੋ ਬੱਚਿਆਂ ਨੂੰ ਕਲਾਸਾਂ ਲਵਾਣੀਆਂ ਜਿਵੇਂ ਵੀ ਐ ਲੇਕਿਨ ਤੁਸੀ ਦੇਖਿਆ ਹੋਏਗਾ ਇੱਕ ਦੋ ਘੰਟੇ ਦੀ ਕਲਾਸ ਹੋਣੀ ਤੇ ਬਾਕੀ ਟੈਮ ਫੇਰ ਕਈ ਬੱਚੇ ਜਿਨ੍ਹਾਂ ਨੂੰ ਫੇਸਬੁੱਕ ਦੇ ਅਕਾਊਂਟ ਇੰਸਟ ਇੰਸਾਗ੍ਰਾਮ ਔਨਲਾਈਨ ਸਾਰੀ ਚੀਜਾਂ ਬਣਾਣੀ ਸੀ
ਤਾਂ ਟਿਕ ਟੋਕ ਵੀ ਹੇਗਾ ਸੀ।
ਹਾਂ ਉਸ ਟੈਮ ਟਿਕ ਟੋਕ ਸੀ ਬੰਦੇ, ਬੱਚੇ ਰੀਲਸ ਬਣਾਨਾ ਸ਼ੁਰੂ ਕਰ ਗੇ ਸੀ ਕਈ ਚਲੋ ਹਿੱਟ ਵੀ ਹੋਏ ਨੇ ਏਦਾਂ ਦੀ ਗੱਲ ਨੀ ਕਾਫ਼ੀ ਫੇਮਸ ਹੋ ਗੇ ਨੇ ਲੇਕਿਨ ਹਾਂਜੀ -ਹਾਂਜੀ ਉਸ ਚ ਸਟੈਂਡ ਹੋਏ ਕਾਫ਼ੀ ਬੰਦੇ ਸੋਚਦੇ ਸੀ ਵੇਲੇ ਆ ਤਾ ਚਲੋ ਇਸ ਚ ਥੋੜ੍ਹਾ ਜਿਆ ਕਰ ਲੀਏ।
ਬਿਲਕੁਲ- ਬਿਲਕੁਲ ਸਈ ਗੱਲ ਲੇਕਿਨ ਤੇ ਕੋਈ ਗੱਲ ਨਾ ਜਿਨਾਂ ਨੂੰ ਫੋਨ ਮਿਲਿਆ ਕਈਆਂ ਨੇ ਯੂਜ ਅੱਛਾ ਕੀਤਾ ਕਈਆਂ ਨੇ ਮਿਸਯੂਜ ਕੀਤਾ ਜੋ ਅੱਜ ਮਲਬ ਕੁਛ ਵੀ ਨਈ ਨੇ ਅਪ ਨੀ ਲਾਈਫ ਈ ਜਿਨਾਂ ਨੇਂ ਉਸ ਟਾਈਮ ਫੋਨ ਦਾ ਐਸਾ ਏਕਦਮ ਸਿੰਪਲ ਤਾਂ ਹੇਗੀ ਚੱਲ ਪੜ੍ਹਾਈ ਕਰ ਲੀ ਚੱਲ ਛੋੜੋ ਗੇਮ ਖੇਲ ਲੋ। ਹੁਨ ਟਿਕਟੋਕ ਚਲਾ ਲੋ ਹੁਨ ਐ ਕਰਲੋ, ਕਰਲੋ ਮਤਲਬ ਓਨ ਦੇ ਕੰਮ ਨਾ ਕਰਕੇ ਉਨਾਂ ਨੇ ਮਿਸਯੂਜ ਈ ਕੀਤੈ। ਔਂਦਾ
ਹਾਂਜੀ-ਹਾਂਜੀ ਕਾਫੀ ਐਦਾਂ ਦੀ ਚੀਜ਼ਾਂ ਹੋਈਆਂ, ਜਿਹਦੇ 'ਚ ਫੈ ਹਾਂ ਹੁਣ ਹੁਣ ਤੁਸੀਂ ਇਸ ਐਹ ਚੀਜ਼ ਦੇਖ ਲੋ, ਹਾਂਜੀ-ਹਾਂਜੀ ਇਹ ਤੇ ਹੈ ਹੁਣ ਤੁਸੀਂ ਅੱਜ ਜੀ ਦੇਖਲੋ ਜਿਵੇਂ ਹੁਣ ਇਸ 'ਚ ਆਪਾਂ ਇੱਕ ਬੱਚੇ ਦਾ ਐਗਜਾਮਪਲ ਲੈਂਦੇ ਆਂ, ਛੋਟਾ ਬੱਚਾ ਹੁੰਦਾ ਹੈ ਤੇ ਉਹਨੂੰ ਕੀ ਕਰਦੇ ਆਂ ਜੀ ਆ ਆਪਣਾ ਅਹ, ਮਾਤਾ-ਪਿਤਾ ਜੇੜੇ ਹੁੰਦੇ ਨੇ ਉਹ ਆਪਣਾ ਥੋੜ੍ਹਾ ਜਿਹਾ ਕੰਮ ਆਪਣਾ ਕਰਨ ਲਈ ਕੀ ਕਰਦੇ ਨੇ ਚਲੋ ਬੱਚੇ ਨੂੰ ਆਰੇ ਲਾਉਣ ਲਈ ਉਹਨੂੰ ਫੋਨ ਫੜਾ ਦੇਣਗੇ ਥੋੜੀ ਦੇਰ ਲਈ ਚਲੋ ਪੰਦਰਾਂ ਵੀਹ ਮਿੰਟ ਅੱਧਾ ਘੰਟਾ ਜੇੜਾ ਵੀ ਅ ਪਰ ਚਲੋ, ਪੰਦਰਾਂ ਵੀਹ ਮਿੰਟ ਅੱਧਾ ਘੰਟਾ ਕੁਛ ਨੀ ਲੇ ਲੇਕਿਨ ਜਦੋਂ ਉਹ ਚੀਜ਼ ਦੋ ਤਿੰਨ ਘੰਟੇ, ਚਾਰ ਘੰਟੇ ਹੋ ਜਾਂਦੀ ਐ, ਤੇ ਬ ਫਿਰ ਜਿੱਦਾ ਮਾਤਾ-ਪਿਤਾ ਆਂਦੇ ਨੇ, ਹਾਂਜੀ ਬੋਲਦੇ ਨੇ ਬੱਚੇ ਤੂੰ ਫੋਨ ਬੜੀ ਦੇਰ ਦਾ ਫੜਿਆ, ਛੱਡਦੇ ਇਹਨੂੰ ਛੱਡਦੇ। ਡਾਂਟਣ ਲੱਗ ਜਾਂਦੇ ਨੇ, ਇੱਕ ਤਰ੍ਹਾਂ ਨਾਲ ਬੱਚੇ ਨੂੰ ਪਰ ਉਹਦਾ ਫੈਦਾ ਕਿ ਜਦੋਂ ਦਿੱਤੀ ਵੀ ਚੀਜ਼ ਆਪਾਂ ਹੀ ਆ ਤੇ ਬਾਅਦ 'ਚ ਮੰਗਣ ਵੀ ਆਪਾਂ ਹੀ ਲੱਗ ਜਾਂਦਾ ਵੀ ਦੇ ਵਾਪਿਸ ਦੇ।
ਬਿਲਕੁਲ ਦੇਖੋ ਮੈਂ, ਕਿੱਥੋਂ ਦੇਦਾਂਗੀ ਕਿਉਂਕਿ ਉਹਨੂੰ ਉਹ ਚੀਜ਼ ਦੀ ਹੈਬਿਟ ਪੈ ਗਈ ਹੈ ਨਾ। ਹਾਂ ਉਹਨੂੰ ਆਦਤ ਪੈ ਗਈ ਇਸ ਚੀਜ਼ ਦੀ, ਇੱਕ ਇਕ ਹੁੰਦੀ ਨਾ, ਕਿ ਆਦਤ ਉਹ ਛੁੱਟ ਨੀਂ ਸਕਦੀ। ਅਗਰ ਇੱਕ ਘੰਟਾ ਫੋਨ ਚਲਾ ਰਿਹਾ ਨਾ ਤੇ ਇੱਕ ਪੂਰੇ ਦਿਨ 'ਚ ਅਗਰ ਇੱਕ ਘੰਟਾ ਫੋਨ ਚਲਾ ਰਿਹਾ ਤੇ ਇਤਨਾ ਹੀ ਨਫ਼ਾ ਚਲੋ ਪੂਰਾ ਇੱਕ ਘੰਟ ਫੋਨ ਚਲਾਇਆ ਮਾਈੰਡ ਫਰੈਸ਼ ਕੀਤਾ ਜਾਂ ਮੂਡ ਬਸ ਕੁੱਛ ਵੀ ਕੀਤਾ ਘੰਟਾ ਹੀ ਇਨਫ ਏ, ਉਸ ਤੋਂ ਬਾਅਦ ਫੋਨ ਲੈ ਲਓ, ਨਹੀਂ ਕਰਨੇ ਆ ਕਿ ਅਸੀ ਕੁੱਛ ਕੰਮ ਕਰਨਾ ਬੱਚੇ ਨੂੰ ਫੋਨ ਦੇ ਦੋ, ਅਸੀਂ ਕਿਤੇ ਗੱਲਾਂ ਕਰਨੀਆਂ ਹੋਏ ਆ ਬੱਚੇ ਨੂੰ ਫੋਨ ਦੇ ਦੋ
ਚਾਰ- ਪੰਜ ਵਾਰੀ ਜੇ ਕੁਛ ਕੰਮ ਵੀ ਕਰਨਾ, ਤਾਂ ਚਾਰ- ਪੰਜ ਵਾਰੀ ਫੋਨ ਫਲਾਣਾ ਜਨ ਹੋ ਗਿਆ
ਬਿਲਕੁਲ ਸਹੀ ਗੱਲ ਹੈ, ਹਾਂ ਉਹੀ ਨਾ ਉਹੀ ਤਾਂ ਗੱਲ ਐ, ਅਸੀਂ ਕੁਛ ਕਰਿਆ ਨਾ ਫੋਨ ਦੇਖ ਲੈ, ਅਸੀਂ ਗੱਲਾਂ ਕਰੇ ਵ
ਹਾਂ ਫੋਨ ਚਲਾ ਲਏ ਜਾਂ ਟੀ ਵੀ, ਟੀਵੀ ਦੇਖ ਆ ਫੋਨ ਚਲਾ, ਟੀ ਵੀ 'ਚ ਵੀ ਬੱਚਾ ਤੁਸੀਂ ਦੇਖਿਆ ਹੈਗਾ ਟੀ ਵੀ ਐਨਾ ਨਹੀਂ ਦੇਖਦਾ, ਜਿੰਨਾ ਹੱਥ 'ਚ ਫੋਨ ਫੜਨਾ ਬਸ ਟੀ ਵੀ ਨੀ ਦੇਖੇਗਾ ਬੱਚਾ, ਬੱਚਾ ਕਿਉਂਕਿ ਟੀ ਵੀ ਤੇ ਇੱਕ ਹੀ ਚੀਜ਼ ਚੱਲਦੀ ਰਹਿੰਦੀ ਟੀ ਵੀ'ਚ ਚੱਲਦੀ ਰਹਿੰਦੀ, ਬੱਚਾ ਫੇਰ ਫੋਨ 'ਚ ਦੇਖਦਾ ਨਵੀਂ ਤੋਂ ਨਵੀਂ ਚੀਜ਼ ਉਹ ਵੀ ਥੋੜਾ ਇਹਨਾਂ ਨੂੰ ਸਮਝ ਆਉਂਦੀ ਦੇਖੋ ਕਿ, ਨਵੀਂ ਤੇ ਨਵੀਂ ਚੀਜ਼ ਦੇਖਣੀ ਐ ਆਪਣਾ
ਕਾਫੀ ਨਾ ਪੋਪ ਹੁੰਦੇ ਨੇ, ਬ੍ਰਾਈਟਨੈਸ ਫੁਲ ਕਰ ਦੋ, ਤੇ ਫੋਨ ਦੇ ਕ ਕਾਫੀ ਪੋਪ ਹੁੰਦੇ ਨੇ। ਦੇਖਾਂ ਨਾ ਬਹੁਤ ਅੱਛੇ ਲੱਗਦੇ ਨੇ, ਉਹ ਬ੍ਰਾਈਟ, ਬਰਾਈਟਸ ਕਲਰ ਨਾ ਥੋੜਾ ਜਾ ਉਹ ਦੇਖਣਾ ਮੰਗਦੇ ਨੇ ਕਿ ਫੋਨ ਦਿਖਾਓ, ਟੀ ਵੀ ਤੇ ਘੱਟ ਹੀ ਦੇਖਦੇ, ਪੇਰੈਂਟਸ ਹੀ ਓ ਫੜਾ ਦਿੰਦੇ ਨੇ ਕਿ ਪਹਿਲੇ ਫੋਨ ਦੇਖੋ, ਫੋਨ ਦੇਖੋ, ਤੇ ਬਾਅਦ 'ਚ ਫੋਨ ਮੰਗਦੇ ਨੇ ਤੇ ਬੱਚਾ ਫੋਨ ਨੀ ਦਿੰਦਾ। ਐਹ ਤੇ ਬਹੁਤ ਨੋਰਮਲ ਜਿਹੀ ਗੱਲ ਐ।
ਫਿਰ ਜਦੋਂ ਜ਼ਿਆਦਾ ਆਦਤ ਪੈਂਦੀ ਬੱਚੇ ਨੂੰ ਤੇ ਜਦੋਂ ਉਸ ਤੁਸੀਂ ਦੇਖਿਆ ਹੋ ਛੁਡਾਨ ਲੱਗਦੇ ਆਪਾਂ ਤੇ, ਉਹ ਬੱਚੇ ਐਵੇੈਂ ਸਿਰ ਤੇ ਹੱਥ ਮਾਰਦਾ, ਪਤਾ ਨੀ ਕੀ ਚੀਜ਼ ਛੁਡਵਾ ਲਈ ਆਪ
ਕਿਉਂ ਛੁਡਵਾਈ? ਬਿਲਕੁਲ ਸਹੀ ਗੱਲ ਐ, ਬਿਲਕੁਲ-ਬਿਲਕੁਲ ਨਹੀਂ ਬਿਲਕੁਲ ਸਹੀ ਗੱਲ ਐ, ਇਹ ਚੀਜ਼ ਨਾ ਮਤਲਬ ਤੁਸੀਂ ਦੇਖੋ ਅਗਰ ਇੱਕ ਡੇਢ ਸਾਲ ਦਾ ਬੱਚਾ ਨਾ, ਉਹਨੂੰ ਫੋਨ ਪਕੜਨਾ ਆ ਜਾਂਦਾ।
ਹਾਂਜੀ-ਹਾਂਜੀ ਬਸ ਓ- ਅਹ, ਆਪਾਂ ਸ਼ੁਰੂ ਆਪਾਂ ਦੇਖਦੇ ਆਂ, ਹਾਂਜੀ ਉਂਗਲੀ ਲਗਾ ਫੇਰ ਰਿਹਾ ਜੀ ਵਧੀਆ-ਵਧੀਆ ਲੱਗਦਾ ਹੱਸਦੇ ਆਂ ਆਪਾਂ ਭਾਜੀ ਜੀ ਦੇਖੋ ਫੋਨ ਚਲਾਉਂਦਾ ਬੱਚਾ, ਲੇਕਿਨ ਉਹ ਸਮਝੋ ਸ਼ੁਰੂਆਤ ਕਰਵਾ ਰਹੇ ਹੁੰਦੇ ਆ
ਉਹ ਸ਼ੁਰੂਆਤ ਕਰਾ, ਬਿਲਕੁਲ-ਬਿਲਕੁਲ- ਬਿਲਕੁਲ ਸਹੀ ਗੱਲ ਐ ਉਹੀ ਤੇ ਕਹਿੰਦੇ ਨੇ ਕਈ ਪੇਰੈਂਟਸ ਪ੍ਰਾਊਡ ਹੋਉ ਸਾਡਾ ਬੱ ਬਚਾ ਫੋਨ ਚਲਾ ਲੈਂਦਾ, ਸਾਡਾ ਬੱਚਾ ਇੱਕ ਸਾਲ ਤੇ ਸਾਨੂੰ ਬੜਾ ਪ੍ਰੋਆਊਡ ਫੀਲ ਐ ਬੱਚੇ ਤੇ। ਹਾਂ ਉਹੀ-ਉਹੀ, ਉਹ ਚੀਜ਼ ਨੂੰ ਕੋਈ ਪ੍ਰਾਊਡ ਲੈਂਦੇ ਨੇ ਕਿੰਨੇ-ਕਿੰਨੇ ਗਰਭ ਦੀ ਗੱਲ, ਸਾਡਾ ਬੱਚਾ ਐਂ ਕਰਦਾ, ਉਹਨਾਂ ਨੂੰ ਪਤਾ ਨੀ ਐ ਕੀ ਹਜੇ ਤਾਂ ਚਲੋ
ਆਪਾਂ ਚੀਜ਼ ਲਈ ਕਹੀਏ, ਵੀ ਹਾਂ ਵੀ ਛੋਟਾ ਬੱਚਾ ਆਪਣਾ ਡੇਢ ਸਾਲ ਦਾ ਓ ਭਾਵੇਂ ਉਹਨੂੰ ਸਾਇਕਲ, ਜਿੱਦਾਂ ਡੇਢ ਕ ਸਾਲ ਦੇ ਬੱਚੇ ਨੂੰ ਸਾਈਕਲ ਸਾਈਕਲ ਚਲਾਉਣੀ ਔਖੀ ਹੁੰਦੀ, ਉਹ ਅਗਰ ਉਹ ਚੀਜ਼ ਚਲਾਉਂਦਾ ਉਹਦੇ ਲਈ ਕਿਉਂ ਨੀ ਕੈੰਦੇ ਵੀ ਹਾਂ ਜੀ ਆਪਣਾ ਬੱਚਾ ਆਹ ਚੀਜ਼ ਚਲਉਂਦਾ, ਜਾਂ, ਹੋਰ ਕੋਈ ਐਕਟੀਵਿਟੀ ਕਰਦਾ ਵੀ ਉਹਦੇ ਲਈ ਨੀ ਆਪਾਂ ਕਦੇ ਵੀ ਕਹਿੰਦੇ ਕਿ ਵੀ ਹਾਂ
ਦੇਖੋ ਫੋਨ ਦੇ ਬੱਚਿਆਂ ਦੇ ਕਾਰਨ ਫੋਨ ਦੇ ਕਾਰਨ ਨਾ ਬੱਚਿਆਂ ਦੀ ਫਿਜੀਕਲ ਘੱਟ ਹੋ ਜਾਂਦੀ ਏ ਕਾਫ਼ੀ ਘੱਟ ਹੋ ਜਾਂਦੀ ਏ
ਹਾਂ ਕਿਉਂਕਿ ਬੱਚਾ ਤੁਰੇ ਫਿਰੇਗਾ ਨੀ, ਜ਼ਿਆਦਾ ਭੱਜਾ ਦੌੜੇਗਾ ਨੀ, ਤੇ ਥੋੜ੍ਹੀ ਜੀ ਕਈ ਵਾਰੀ ਵਿਟਾਮਿਨ ਦੀ ਕਮੀ ਆਉਂਦੀ ਸਰੀਰ ਚ ਕਈ ਵਾਰੀ ਕਿਉਂ ਕਿਹੜੀ ਚੀਜਾਂ, ਦੌੜ ਭੱਜ ਕੇ ਆਉਂਦੀਆ ਸਰੀਰ ਉਹ ਚੀਜ਼ਾਂ ਫਿਰ ਓਦਾਂ ਦੀ ਨਹੀਂ ਹੋ ਪਾਉਂਦੀਆਂ
ਕੋਈ ਨਾ ਬੱਚਾ ਤੁਰੇਗਾ ਡਿੱਗੇਗਾ ਉਹਦੇ ਗੋਡੇ ਸਟਰੋਂਗ ਹੋਣਗੇ ਲੈੱਗ ਸਟਰੋਂਗ ਹੋਣਗੇਦੇ ਪੈਰ ਸਟਰੋਂਗ ਹੋਣਗੇ ਹੁਣ ਕੀ ਕਰਦੇ ਨੇ ਕਿ ਜਿੱਥੇ ਬੈਠੇ ਹੋਏ ਨਾ ਫੋਨ ਲੈ ਕੇ ਬੱਚੇ ਉੱਥੇ ਹੀ ਬੈਠੇ ਰਹਿਣਗੇ ਸਿਰਫ਼ ਅਗੁਠਾ ਹਿਲੇਗਾ ਉਹਨਾਂ ਦਾ ਹੋਰ ਕੁਛ ਨੀ ਹਿਲੇਗਾ ਉਹ ਸਿੱਧੇ ਬੈਠੇ ਰਹਿਣ ਹਥ ਪੈਰ
ਸਿਦਾ ਰੱਖੇ ਗਾ
ਬਿਲਕੁਲ ਅੱਖਾਂ ਵੀ ਨੀ ਚਪਕਦੀਆਂ ਅੱਖਾਂ ਵੀ ਵੈਸੇ ਹੀ ਰਹਿਣਗੀਆ ਜਿਸ ਤਰਾਂ ਫੋਨ ਹਥ ਬਸ ਚਲਦੀ ਹੋਈ ਏ
ਉਹ ਅੱਖਾਂ ਚੱਪਕ ਕੇ ਕੀਤੀ ਉਹ ਸੀਨ ਨਿਕਲਣਾ ਨਾ ਜਾਏ
ਹਾ- ਹਾ ਮਗਰ ਸਹੀ ਗੱਲ ਆ ਵਜਾ ਦਾ ਐਸਾ ਹੋ ਗਿਆ ਹੁਣ ਦੇਖੋ ਪਹਿਲਾਂ ਤਾਂ ਪੇਰੈਂਟਸ ਧਿਆਨ ਨੀ ਦਿੰਦੇ ਫਿਰ ਬਾਅਦ ਚੋਂ ਦਿੱਕਤ ਏ ਉਹ ਵੱਧ ਜਾਂਦੀ ਏ ਅਗਰ ਉਹ ਹਜੇ ਇਤਨਾ ਫੋਨ ਯੂਜ ਕਰੇ ਵੱਡਾ ਹੋ ਗਿਆ ਤਾਂ ਉਹ ਹੋਰ ਫੋਨ ਯੂਜ ਕਰੇਗਾ
ਹਾਂਜੀ ਹੁਣ ਇਹ ਚੀਜ਼ ਤੁਸੀਂ ਦੇਖੋ ਅਹ ਬੱਚਿਆਂ ਚਲੋ ਬੱਚੇ ਲੇਕੀਨ ਆਪਣੇ ਵਡਿਆ ਚ ਵੀ ਆਹੀ ਚੀਜਾਂ ਬੜੀਆ ਦੇਖ ਹੁਣ ਚਾਹੀਏ ਕੀ ਆਪਾਂ ਕੀ ਕਰਦੇ ਜੀ ਸਵੇਰ ਦਾ ਕੰਮ ਲੱਗੇ ਚਲੋ ਜੋ ਵੀ ਸੱਤ ਅੱਠ ਵਜੇ ਫਰੀ ਹੋ ਕੇ ਆਪਣਾ ਰੋਟੀ ਪਾਣੀ ਕਰਕੇ ਉਸ ਤੋਂ ਬਾਅਦ ਨੋ ਸਾਡੇ ਨੋ ਦਸ ਵਜੇ ਆਪਾਂ ਇਕ ਵਾਰੀ ਫੋਨ ਫੜ ਲਈਏ ਹੱਥ ਵਿਚ ਬਸ ਉਥੇ ਗਿਆਰਾਂ ਬਾਰਾਂ ਇਕ ਵਜੇ ਦਾ ਪਤਾ ਨੀ ਲੱਗਦਾ ਕਦੋਂ ਇਕ ਵਜ ਗਏ ਦੋ ਗਏ ਬੰਦੇ, ਫਿਰ ਜਦੋਂ ਤੱਕ ਸਿਰ ਦਰਦ ਨਾ ਲੱਗੇ ਬੰਦੇ ਉਦੋਂ ਤੱਕ ਫੋਨ ਤੋਂ ਹੱਟਣ ਦਾ ਬੜਾ ਕੰਮ ਔਖਾ
ਜਦ ਤੱਕ ਦਿਖੇ ਨਾ ਅੱਖਾਂ ਨੂੰ ਟਾਈਮ ਕਿ ਟਾਈਮ ਕੀ ਹੋ ਗਏ ਤਦ ਤੱਕ ਤਦ ਤੱਕ ਫੋਨ ਨਹੀਂ ਛੋਡ ਸਕਦਾ
ਹਾਂ ਫੇਰ ਸਵੇਰੇ ਆਪਾਂ ਉੱਠਦੇ ਹਾਂ ਜੀ ਸਵੇਰੇ ਹਾਂਜੀ- ਹਾਂਜੀ ਸਵੇਰੇ ਆਪਾਂ ਜੇ ਅੱਠ ਨੌ ਵਜੇ ਵੀ ਉਠਾਂਗੇ ਤਾਂ ਵੀ ਆਪਾ ਕਹਿੰਦੇ ਸਾਡੀ ਨੀਂਦ ਹੀ ਨੀ ਪੂਰੀ ਹੋਈ ਰਾਤੀ ਆਪਾਂ ਸੁੱਤੇ ਤੇ ਬੜੀ ਦੇਰ ਸੀ ਪਰ, ਇਹ ਹੈ ਕਿ ਜਿਨੀ ਨੀਂਦ ਦਾ ਟਾਈਮ ਅਸਲੀ ਬਾਰਾਂ ਵਜੇ ਤੋਂ ਪਹਿਲੇ- ਪਹਿਲੇ ਸੋ ਜੋ ਜਾਂ ਗਿਆਾਂਰਾ ਦਸ, ਗਿਆਰਾਂ ਜਿਨੇ ਵਜੇ ਫਿਰ, ਸਵੇਰੇ ਬੰਦਾ ਈਜ਼ੀਲੀ ਆਰਾਮ ਨਾਲ ਬੰਦਾ ਜਾਂਦਾ ਉਹ ਚੀਜ਼ ਦਾ ਫ਼ਰਕ ਬੜਾ
ਦੇਖੋ ਫੋਨ ਦਾ ਦੇਖੋ ਨੁਕਸਾਨ ਤਾਂ ਕਿੰਨ ਸਾਰੇ ਹੀ ਲੇਕਿਨ ਫਾਇਦੇ ਵੀ ਕਿੰਨੇ ਸਾਰੇ ਨੇ ਜਿਨੇ ਨੁਕਸਾਨ ਨੇ ਉਹਨਾਂ ਦੇ
ਹਾਂਜੀ-ਹਾਂਜੀ- ਹਾਂਜੀ, ਉਹੀ ਨਾ ਅ ਕਾਫ਼ੀ ਚੀਜ਼ਾਂ ਦੇ ਐਵੇਂ ਬਹੁਤ ਚੀਜ਼ਾਂ ਹੈਗੀਆਂ ਵਧੀਆ- ਵਧੀਆ ਜਿਸ 'ਚ ਦੇਖਣ ਦੀ ਜ਼ਰੂਰਤ ਬੰਦੇ ਨੂੰ ਕੀ ਬਈ ਆ ਆਹ ਚੀਜ਼ ਠੀਕ ਏ ਮੇਰੇ ਲਈ ਆ ਚੀਜ਼ ਗਲਤ ਏ ਐਵੇ ਚੀਜ਼
ਹੂੰ, ਦੇਖੋ ਹੁਣ ਨਾ ਬੱਚਿਆਂ ਵਾਸਤੇ ਤਾਂ ਬਹੁਤ ਨੁਕਸਾਨ ਹੀ ਫੋਨ ਦਾ ਜਦ ਤੁਹਾਡਾ ਬੱਚਾ ਦੋ ਤਿੰਨ ਸਾਲ ਦਾ ਨਹੀ ਹੋ ਜਾਦਾਂ ਤਾ ਤੁਹਾਨੂੰ ਫੋਨ ਬੱਚੇ ਨੂੰ ਦੇਣਾ ਹੀ ਨਹੀ ਚਾਹੀਦਾ ਮੇਰੇ
ਹਾਂ ਮਤਲਬ ਜਦੋਂ ਤੱਕ ਬੱਚੇ ਨੂੰ ਸਮਝ ਹੋਏ ਆਪਣੇ ਆਪ ਤੇ ਮਤਲਬ ਸਮਝ ਹਾਂ ਬਈ ਜਿੱਦਾਂ ਉਦੋਂ ਤੱਕ ਫੋਨ ਨਾ ਹੀ ਦੋ ਬੱਚੇ ਨੂੰ ਤਾਂ ਠੀਕ ਹੀ ਹੈ
ਸਕਰੀਨ ਦਿਖਾਓ ਇਨਾ ਫੋਨ ਇੰਡਿਊਸ ਨਾ ਕਰਾਓ ਤੁਹਾਡੇ ਕੋਲਾ ਚੌਵੀ ਘੰਟੇ ਬੱਚਾ ਤੁਸੀ ਖੁਦ ਉਨੂੰ ਸਖਾ ਰਹੇ ਹੋ ਨਾ ਫੋਨ ਚਲਾਉਣਾ ਸਿਖਾਉ ਨਾ, ਤੇ ਉਹ ਸਿੱਖੇ ਗਈ ਨੀ ਨਾ ਉਹਦੇ ਸਾਹਮਣੇ ਫੋਨ ਚਲਾਓ ਨਾ ਉਹ ਫੋਨ ਚਲਾਏਗਾ ਤੇ ਨਾ ਤੁਹਾਨੂੰ ਦਿਖੇਗਾ
ਹਾਂਜੀ- ਹਾਂਜੀ ਇਹ ਤੇ ਹੈ
ਚਲੋ ਠੀਕ ਏ ਤੁਹਾਡੇ ਨਾਲ ਗਲ ਕਰਕੇ ਕਾਫੀ ਅੱਛਾ ਲੱਗਿਆ ਹਾਂਜੀ- ਹਾਂਜੀ ਦੁਬਾਰਾ ਲਗਾਵਾਂਗੇ ਸਤਿ ਸ਼੍ਰੀ ਅਕਾਲ, ਓਕੇ